ਹੈਲੋ-ਹੈਲੋ,
ਹੈਲੋ,
ਹੈਲੋ ਮੈਮ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ, ਸਰ ਹੋਰ ਕਿਵੇਂ ਹੋ?
ਵਧੀਆ ਮੈਮ ਤੁਸੀਂ ਦੱਸੋ?
ਵਧੀਆ ਸਰ ਵਧੀਆ ਹੋਰ,
ਬਸ ਕੁਛ ਨੀ ਜੀ ਕੰਮ ਹੀ ਨਬੇੜ ਕੇ ਹਟੇ ਸੀ।
ਅੱਛਾ ਜੀ ਅੱਛਾ ਹੋਰ ਸਰ, ਤੁਸੀਂ ਕੀ ਕਰਦੇ ਹੁੰਦੇ ਹੋ ਘਰ ਹੁਣ ਛੁੱਟੀਆਂ ਚ?
ਹੁਣ ਤਾਂ ਜੀ ਬਸ ਸਾਡੇ ਖੇਤ ਨੇ ਖੇਤਾਂ ਚ ਜਾਈ ਆਈ ਦਾ ਸਾਡੀ ਮਿਸਤਰੀ ਲੱਗ ਰਹੇ ਨੇ ਮਿਸਤਰੀ ਲੱਗ ਰਹੇ ਨੇ ਨਿਊ ਘਰ ਪਾ ਰਹੇ ਤਾਂ ਉੱਥੇ ਵੱਧ ਦਿੰਦੇ ਆ।
ਅੱਛਾ-ਅੱਛਾ ਜੀ, ਅੱਛਾ-ਅੱਛਾ ਚਲੋ ਵਧੀਆ ਗੱਲ ਆ ਤੁਸੀਂ ਨਾਲ ਹੈਲਪ ਕਰਾ ਦਿਆ ਕਰੋ ਸਰ
ਬਨਾਨੇ ਦਾ
ਹਾਂਜੀ ਹਾਂ,
ਗਰਮੀ ਬਹੁਤ ਜਿਆਦਾ ਹੋ ਰਹੀ ਹੈ ਜੀ ਹੁਣ ਕੁਛ ਦੇਖੋ। ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਹੁਣ,
ਹਾਂਜੀ ਹਾਂ ਗਰਮੀ ਬਹੁਤ ਜ਼ਿਆਦਾ ਹੋਗੀ,
ਹਾਂਜੀ ਪਾਣੀ ਬਹੁਤ ਪੀਣਾ ਚਾਹੀਦਾ ਆਪਾਂ ਨੂੰ ਗਰਮੀ ਚ ਚ
ਹਾਂਜੀ ਗ ਗਰਮੀ 'ਚ ਆਪਾਂ ਨੂੰ ਪਾਣੀ ਤਾਂ ਪੀਣਾ ਚਾਹੀਦਾ ਦੇਖੋ ਜੇ, ਲੋਕ ਕੋਲਡ ਡਰਿੰਕ ਪੀਂਦੇ ਨੇ ਕਿੰਨੇ ਗੰਦੇ ਹੁੰਦੇ ਨੇ ਉਹਨਾਂ ਵਿੱਚ ਗੈਸ ਕੈਮੀਕਲ ਪਏ ਜਾਂਦੇ ਨੇ,
ਉਹ ਤਾਂ ਇਹ ਨੁਕਸਾਨ ਹੀ ਕਰਦੇ ਜੀ ਆਪਣੇ ਸਰੀਰ ਨੂੰ
ਦੇਖੋ ਆਪਾਂ ਨੂੰ ਗਰਮੀਆਂ ਚ ਦੇਖੋ ਹਾਂ ਨਿੰਬੂ ਪਾਣੀ ਘਰੇ ਬਣਾ ਕੇ ਪੀਣਾ ਚਾਹੀਦਾ। ਨਿੰਬੂ ਪਾਣੀ ਕਿੰਨਾ ਫ਼ਾਇਦੇਮੰਦ ਹੈ ਜੇ ਕਿਸੇ ਦਾ ਬਾਜਨ ਬਾ ਨੀ ਹੈਗਾ ਹੁਣ ਬਣਾਣਾ ਸਿੱਖ ਬਣਾ ਕੇ ਗਰਮੀ
ਹਾਂਜੀ ਨਾਲੇ ਉਹ ਚ ਪ੍ਰੋਟੀਨ ਆ ਕੈਲਸ਼ੀਅਮ ਕਿ ਹੁੰਦਾ ਸਾਰਾ ਚੀਜ਼ਾਂ ਹੁੰਦੀਆਂ ਨੇ ਉਹ ਚ
ਰੋਟੀ ਨੂੰ ਸਾਰਾ ਕੁਛ ਹੁੰਦਾ ਜੀ ਵਿਜੀ ਦੇਖ ਹਾਂਜੀ ਹਾਂ ਸਹੀ ਗੱਲ ਹੈ ਜੀ,
ਪਾਣੀ ਬਹੁਤ ਪੀਣਾ ਚਾਹੀਦਾ ਆਪਾਂ ਨੂੰ, ਠੰਡੀਆਂ ਚੀਜ਼ਾਂ ਜਿਵੇਂ ਗੂੰਦ-ਗਤੀਰਾ ਪਾ ਲੈਨੇ ਨਿੰਬੂ ਪਾਣੀ ਚ। ਐਵੇਂ, ਬਨਾਨਾ ਸ਼ੇਕ, ਮੈਂਗੋ ਸ਼ੇਕ, ਹੁਣ, ਹੁਣ ਅੰਬਾ ਦਾ ਹਾਂਜੀ। ਨਾਲੇ ਠੰਡਾ ਵੀ- ਬਹੁਤ ਹੁੰਦਾ ਜੀ। ਹੁਣ, ਜਿਵੇਂ ਅੰਬਾਂ ਦਾ ਸੀਜ਼ਨ ਚੱਲ ਰਿਹਾ। ਆਪਾਂ ਬੇ- ਮੈਂਗੋ ਸ਼ੇਕ ਬਣਾ ਕੇ, ਮੈਂਗੋ ਜੂਸ ਬਣਾ ਕੇ ਪੀ ਲਈਏ ਸਵੇਰੇ।
ਹਾਂਜੀ, ਹਾਂ। ਸਹੀ ਗੱਲ ਜੀ।
ਸਾਡੇ ਮੰਦ ਰਹਿੰਦਾ ਏ।
ਹਾਂਜੀ, ਹਾਂ।
ਆਪਾਂ ਨੂੰ ਗਰਮੀ ਚ ਰੋਟੀਆਂ, ਵੀ ਘੱਟ- ਵੱਧ ਹੀ ਖਾਣੀਆਂ ਜਿਨੀ, ਸਲਾਦ ਜ਼ਿਆਦਾ ਖਾਣਾ ਚਾਹੀਦਾ।
ਹਾਜੀ ਗਰਮੀਆਂ ਚ ਆਪਾਂ ਨੂੰ ਸਲਾਦ ਵੀ ਬਹੁਤ ਜ਼ਿਆਦਾ ਖਾਣੇ ਚਾਹੀਦਾ ਹਾਂਜੀ ਹਾਂ,
ਪਾਣੀ ਦੀ ਕਮੀ ਆਪਣੇ ਪੂਰੀ ਕਰਨੀ ਹੈ ਵਾਟਰ ਮੈਲਨ ਤਰਬੂਜ
ਹਾਂਜੀ ਹਾਂ ਸਹੀ ਘਰ ਖੀਰਾ ਹੋ ਗਿਆ ਆਪਣਾ ਕਕੁੰਬਰ ਵੀ ਬਹੁਤ ਸਾਰੇ ਏਦਾਂ ਦੇ, ਫਲ ਫਰੂਟ ਜਾਂ ਆਪਣੇ ਖਾਣ ਪੀਣ ਐਦਾਂ ਦਾ ਹੁੰਦਾਂ ਵੀ ਜਿਹੜਾ ਆਪਣੀ ਬੋਡੀ ਨੂੰ ਸਹੀ ਰੱਖਦਾ।
ਹਾਂਜੀ ਨਾਲੇ ਆਪਾਂ ਨੂੰ ਜ਼ਿਆਦਾ ਟਾਈਮ ਵੀ ਨੀ ਏ ਸੀ ਦੇ ਥੱਲੇ ਰਹਿਣਾ ਚਾਹੀਦਾ।
ਹਾਂਜੀ-ਹਾਂਜੀ ਦੇਖੀਆ ਆਪਾਂ ਹਾਂਜੀ ਦੇਖੀਏ ਆਪਾਂ ਏਸੀ 'ਚ ਆਪਾਂ ਨੂੰ ਬਹੁਤ ਜ਼ਿਆਦਾ ਘੱਟ ਰਹਿਣਾ ਚਾਹੀਦਾ। ਵੀ, ਜੇ ਦੇਖਿਆ ਜਾ ਵੇ ਅੱਜ, ਘਰ- ਘਰ ਏ ਸੀ ਹੋਏ ਪਏ ਨੇ ਜੀ ਦੇਖੋ।
ਹਾਂਜੀ, ਹਾਂਜੀ। ਇਹ ਚੀਜ਼ ਦਾ ਨੁਕਸਾਨ- ਾਨ ਵੀ ਬਹੁਤ ਹੈ। ਤੇ ਬਿੱਲ ਵੀ, ਬਹੁਤ ਆਉਂਦਾ ਜੀ। ਇਸ-
ਹਾਂਜੀ, ਹਾਂ। ਬ ਜਿਵੇਂ, ਜਿਵੇਂ, ਆਪਾਂ ਰਾਤ ਨੂੰ ਸੌਂ ਕੇ ਪੈਂਦੇ ਹ ਜੀ। ਸਵੇਰ ਨੂੰ ਆਪਣੇ ਹੱਡ ਜੋੜ ਦਿੰਦਾ ਹੇ। ਦੇਖੋ ਏ ਸੀ।
ਜਿਵੇਂ, ਹੁਣ ਕੂਲਰ ਦੀ ਹਵਾ ਬਹੁਤ ਵਧੀਆ ਹੁੰਦੀ ਹੈ। ਕਿਉਂਕਿ, ਉਹ ਬਾਹਲੀ ਹਵਾ ਖਿ- ਜਦੋ ਦੀ ਬਾਲਲੀ ਹਵਾਈ ਹੀ ਛੱਡਦਾ।
ਸਹੀ ਗੱਲ ਹੈ ਜੀ, ਜਿਵੇਂ ਕੂਲਰ ਹੋ ਗਿਆ, ਪ-
ਹਾਂਜੀ। ਇਹ ਤਾਂ ਇਹ ਏ ਸੀ ਦੇ ਵਿੱਚ ਗੈਸਾਂ ਆਉਂਦੀਆਂ ਨੇ, ਆ ਗੈਸਾਂ ਵੀ ਛੱਡਦਾ ਨਾਲ ਹੀ।
ਸਹੀ ਗੱਲ ਹੈ ਜੀ।
ਹਾਂਜੀ। ਤੇ, ਸਾਨੂੰ ਗਰਮੀ ਚ ਜ਼ਿਆਦਾ ਬਾਹਰ ਵੀ ਨੀ ਨਿਕਲਣਾ ਚਾਹੀਦਾ। ਜਿਵੇਂ ਹੁਣ ਪੰਜ ਕੁ ਵਜੇ, ਤੋਂ ਲੈ ਲਓ ਕ੍ਰਿਕਟ- ਕੂਕਟ ਜਿਹਨੇ ਖੇਡ- ਦੇ ਨੇ ਜਿਵੇਂ। ਪੰਜ ਕੁ ਵਜੇ ਤੋਂ ਬਾਅਦ। ਸਵੇਰੇ ਹੀ, ਆਪਾਂ ਨੂੰ ਬਾਹਰ ਨਿਕਲਣਾ ਚਾਹੀਦਾ।
ਹਾਂਜੀ, ਹਾਂ। ਸਹੀ ਗੱਲ ਹਾਂ।
ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਦਾ-
ਸਹੀ ਗੱਲ ਹੈ। ਜੀ ਦੇਖੋ ਹੁਣ, ਅੱਠ ਵਜੇ ਦਿਨ ਚੜ ਜਾਂਦਾ। ਦੇੋ ਗਰਮੀਆਂ ਚ ਕਿੰਨੀ ਗਰਮੀ ਹੁੰਦੀ ਆ ਜੀ। ਹਾਂਜੀ, ਹਾਂ।
ਛੇ, ਸੱਤ ਵਜੇ ਨਿਕਲਿਆਉਂਦਾ।
ਚੜ ਜਾਂਦੇ ਜੀ।
ਹਾਂਜੀ।
ਹਾਂਜੀ, ਹਾਂ।
ਕੁਛ ਹੁਣ ਵੈਸੇ ਛੁੱਟੀਆਂ ਵੀ ਥੋੜੀਆਂ ਰਹਿ ਗਈਆਂ।
ਹਾਂਜੀ, ਆਹ ਸਹੀ ਗੱਲ ਆ ਸਰ।
ਹੁਣ ਬੱਸਾਂ ਦਾ ਬਹੁਤ ਚੱਲ ਰਹੇ ਨੇ। ਬੱਸਾਂ ਦਾ ਬਹੁਤ ਫਾਇਦਾ ਹੋ ਰਿਹਾ। ਛੋਟੇ ਜਵਾਕ ਜਿਵੇਂ, ਛੁੱਟੀਆਂ ਚ ਆਪਣੇ ਨਾਨਕੇ ਜਾਂਦੇ ਨੇ, ਭੂਆ ਘਰ, ਮਾਸੀ ਘਰ। ਔਰ ਬੱਸਾਂ ਤੇ ਹੀ, ਜਾਂਦੇ ਨੇ, ਜ਼ਿਆਦਾ ਜਣੇ ਦਾ।
ਹਾਂਜੀ- ਹਾਂਜੀ, ਹਾਂਜੀ ਹ ਬੱਸਾਂ ਵੀ ਦੇਖੋ ਭਰੀਆਂ ਹੁੰਦੀਆਂ ਨੇ।
ਹਾਂਜੀ, ਹੁਣ ਕੁਛ ਭਗਵੰਤ ਸਿੰਘ। ਹੁਣ ਜਿਵੇਂ, ਹੁਣ ਜਿਵੇਂ। ਬੱਸਾਂ ਇਹ ਫਰੀ ਹੈ। ਕਿਰਾਇਆ ਔਰਤਾਂ ਦਾ।
ਹਾਂਜੀ। ਹਾਂ, ਦੇਖੋ ਔਰਤਾਂ ਨਾਲ ਕਿਇਆ ਫਰੀ ਹੈ ਜੀ।
ਫਹਿਰਾ ਚੁੱਕਦੇਆਂ ਨੇ ਜੀ ਜਿਵੇਂ ਸਰਕਾਰੀ ਬੱਸਾਂ ਨੇ ਜਿਵੇਂ
ਹਾਂਜੀ ਹਾਂ ਜਿਆਦਾ ਫਾਇਦਾ ਚੁੱਕਿਆ ਜਾ ਰਿਹਾ ਜੀ, ਆਧਾਰ ਕਾਰਡ ਆ ਬੱਸ ਦਾ
ਆਧਾਰ ਕਾਰਡ ਵੈਸੇ ਸਕੀਮ ਤਾਂ ਵਧੀਆ ਤੁਹਾਨੂੰ ਨਜਾਇਜ਼ ਫਾਇਦਾ ਚੁੱਕਣਾ ਵੀ ਗਲਤ ਏ।
ਹਾਂਜੀ ਹਾਂ, ਦੇਖੋ ਜੀ ਇਹ ਇੱਕੁਲ ਹੋਣਾ ਚਾਹੀਦਾ ਏ ਜੀ ਬੰਦ
ਹਾਂਜੀ ਦੇਖੋ ਜੀ ਜਿਵੇਂ ਹੁਣ ਔਰਤਾਂ ਨੂੰ ਆਪ ਆਪਣੀ ਨਵੀਂ ਸਕੀਮ ਚੱਲ ਰਹੀ ਹੈ। ਜਿਹੜੀ ਪੰਦਰਾਂ ਸੌ ਹਜ਼ਾਰ ਰੁਪਏ ਦਿੰਦੇ ਨੇ। ਕੰਮ ਬੰਦਿਆਂ ਨੂੰ ਵੀ ਦੇਣਾ ਚਾਹੀਦਾ ਕੁਛ ਨਾ ਕੁਛ ਹਾਂਜੀ ਜਿਵੇਂ ਹੁਣ ਰਾਸ਼ਨ ਦੀਆਂ ਕੀਟਾਂ ਆਈਆਂ ਨੇ ਵੈਸੇ ਸਰਕਾਰ ਤਾਂ ਬਹੁਤ ਵਧੀਆ ਕੰਮ ਕਰ ਰਹੀ ਏ। ਜਿਵੇਂ ਖੇਤਾਂ ਚ ਵੀ ਚੌਵੀ ਘੰਟੇ ਲੈਟ ਦਿੰਦੀ ਹੈਗੀ। ਪਹਿਲਾਂ ਤਾਂ ਖੇਤਾਂ ਚ ਵੀ ਨੀ ਲੈਟ ਮੋ- ਮਬ ਚੱਜ ਨਾਲ ਛੱਡਦੇ ਸੀਗੇ। ਘੰਟਾ ਦੋ ਘੰਟੇ ਲਾ ਕੇ ਭਜਾ ਦਿੰਦੇ ਸੀਗੇ।
ਹਾਂਜੀ, ਹੁਣ ਦੇਖੋ ਜੀ ਲੈਟ ਵੀ ਪੂਰੀ ਰਹਿ ਰਹੀ ਹੈ, ਜੀ ਹਾਂਜੀ, ਹਾਂ। ਸਾਰੀਆਂ ਸਹੂਲਤਾਂ ਮਿਲਦੀਆਂ।
ਹਾਂਜੀ, ਜੀ ਸਾਰੀਆਂ ਸਹੂਲਤਾਂ ਦੇ ਨਾਲੇ ਰਾਸ਼ਨ ਵੀ ਫ੍ਰਰੀ ਦੇ ਰਹੇ ਨੇ ਬਿਲਕੁਲ। ਕੁਲ ਚੀਨੀ, ਕਾਂਜੀ। ਚੀਨੀ, ਸਰੋਂ ਦਾ ਤੇਲ ਹੈ।
ਤੇਲ ਹਾਂਜੀ, ਹਾਂ। ਦਾਲਾਂ ਦੇਖੋ ਜੀ। ਚਾਹ ਪੱਤੀ ਤੇ ਦਿੱਤੀ ਨੀ। ਬੰਦਾ ਚਾਹ ਕਿਵੇਂ ਬਣਾਊ।
ਹਾਂਜੀ। ਵ ਆਹ ਤਾਂ ਗੱਲ ਤਾਂ ਆ ਹੁਣ ਮਿਰਚਾਂ ਨਹੀਂ ਦੀਆਂ ਦੀ ਜਿਵੇਂ।
ਹਾਂਜੀ ਆ ਮ
ਹੁਣ ਮੈਂ ਸੁਣਿਆ ਵੀ ਆਹ ਨਿਊ ਪੈਗ ਚਲਾ ਰਹੇ ਨੇ ਹੁਣ ਨਵਾਂ ਪੈਗ ਵੀ ਬਣਾਓਗੇ ਇੱਕ ਆ
ਅੱਛਾ ਜੀ ਅੱਛਾ।
ਹਾਂ ਉਹਦੇ ਚ ਚਲਾਉਣਗੇ ਤੁਹਾਡੇ ਇਹਦੇ ਗਰਾਉਂਡ ਹੈਗਾ ਜੀ ਕੋਈ
ਹਾਂਜੀ ਹਾਂ, ਗਰਾਉਂਡ ਸਾਡੇ ਨੇੜੀ ਏ ਜੀ।
ਵਾਟਰ ਕੂਲਰ ਹੈਗਾ।
ਹਾਂਜੀ ਹਾਂ ਵਾਟਰ ਕੂਲਰ ਤਾਂ ਲੱਗਿਆ ਹੋਇਆ ਜੀ ਗੰਦਾ ਪਾਣੀ ਆਉਂਦਾ ਜੀ ਉੱਥੇ
ਅੱਛਾ ਜੀ, ਓਕੇ।
ਹਾਂਜੀ ਹਾਂ ਸਹੀ ਸਪਲਾਈ ਨੀ
ਹਾਂਜੀ, ਪਾਣੀ ਦੀ ਤਾਂ ਬਹੁਤ ਸਾਰੀ ਥਾਂ ਤੇ ਹੋਣਾ ਚਾਹੀਦਾ ਪਾਣੀ ਤਾਂ ਜੀ ਬਹੁਤ ਜਰੂਰੀ ਆ ਜੀ। ਚਾਹੇ ਬਾਟਰ ਕੁਲਰ ਨ ਚਾਹੇ ਸਿੰਪਲ ਟੂਟੀਏ ਦੇ ਦੇਣ ਤਾਂ ਵੀ ਬਹੁਤ
ਸਹੀ ਗੱਲ ਆ। ਹਾਂਜੀ, ਹਾਂ ਜਿਵੇਂ ਅੱਜ ਕੱਲ ਦੇਖੋ ਜੀ। ਪਾਣੀ ਬਹੁਤ ਜਿਆਦਾ ਵਰਤੇ ਜਾ ਰਹੇ ਲੋਕ ਮੋਟਰਸਾਈਕਲ ਗੱਡੀਆਂ
ਜਿਵੇਂ ਨੀ-ਨੀ ਜੀ ਮੋਟਰ ਹੈਕਲ ਗੱਡੀਆਂ ਛੱਡੋ ਜੀ ਜਿਵੇਂ ਜੀ ਜ ਤੇ ਹੁਣ ਜਿਆਦਾਤਰ ਪਾਣੀ ਲੱਗਦਾ ਕਿੰਨਾ ਪਾਣੀ ਲੱਗਦਾ ਜੀ।
ਚਲੋ ਜੀ ਧਰਤੀ ਚ ਜਾਂਦਾ ਜਿੜੀ ਵੱਡੀ ਹੁੰਦੀ ਆ ਪਰ ਜੇ। ਰਖਿਆ ਜਾਵੇ ਪਾਣੀ ਵੇਸਟ ਕਰਦੇ ਨੇ ਲੋਕ ਲੋਕ ਜੀ ਮੋਟਰਸੈਕਲ ਧੋਦੇ ਹੋਏ, ਗੱਡੀਆਂ ਧੋਦੇ ਹੋਏ।
ਹਾਂਜੀ। ਆਹ ਵੀ ਹੁਣ ਪ੍ਰਦੂਸ਼ਣ ਵੀ ਬਹੁਤ ਕਰਦੇ ਨੇ ਆ ਜਿਵੇਂ ਗੱਡੀਆਂ ਹੋ ਗਈਆਂ ਹੁਣ ਜਿਹੜੇ ਨਵੇਂ ਆ ਰਹੇ ਨੇ ਜੀ ਜਿਵੇਂ ਬੈਟਰੀ ਆਲੀਆਂ ਜਿਹੜੀਆਂ ਬੈਟਰੀਆਂ ਆਈ ਆ ਰਹੀਆਂ ਨੇ ਜੀ ਨਵੀਆਂ, ਉਹ ਬਹੁਤ ਵਧੀਆ ਹੁੰਦੀਆਂ ਨੇ ਕਿਉਂਕਿ ਨਾ ਹੀ ਉਹਨਾਂ ਦੇ ਤੇਲ ਤੁਲ ਦਾ ਖ਼ਰਚਾ ਆਦਾ। ਤੇ ਨਾ ਹੀ ਪ੍ਰਦੂਸ਼ਣ ਦੀ ਸਮੱਸਿਆ
ਦੇਖੋ ਤੇਲ ਦੇ ਬੈਟਰੀ ਫ੍ਰਰੀ ਹਾਂਜੀ ਆ, ਬੈਟਰੀ ਵਾਲੀ ਹਾਂਜੀ। ਜਾਂ।
ਹੋਰ ਮੈਂਮ, ਅੱਜ ਕੀ ਖਾਇਆ ਫਿਰ
ਹਾਂਜੀ ਹਾਂ।
ਹੈਲੋ।
ਹਾਂਜੀ ਹਾਂ ਸਰ।
ਮੇਮ ਅੱਜ ਫਿਰ ਕੀ ਖਾਇਆ ਦੋਨੇ ਖਾਣੇ ਚ?
ਕੀ ਕਹਿ ਅਹ ਹਾਂਜੀ।
ਕੀ ਖਾਇਆ ਫਿਰ ਅੱਜ?
ਅਸੀਂ ਅੱਜ ਖਾਇਆ ਜੀ ਦੇਖੋ ਸਵੇਰੇ ਕੜੀ ਬਣਾ ਲਈ ਸੀ ਜੀ, ਰਾਤ ਆਲੀਆਂ ਭਿੰਡ ਯਾ ਓਵੇਂ ਰੋਟੀ ਖਾ ਲਈ ਸੀ
ਓਕੇ।
ਹਾਂਜੀ ਹਾਂ ਫਿਰ ਦੁਪਹਿਰੇ ਅਸੀਂ ਮੈਂਗੋ ਸ਼ੇਕ ਪੀ ਲਿਆ ਜੀ।
ਠੀਕ ਜੀ ਵਧੀਆ ਪੀਨਾ ਨਾ ਚਾਹੀਦਾ ਜੀ।
ਹਾਂਜੀ, ਹਾਂ ਦੇਖੋ ਜੀ ਹਾਂ।
ਸਵੇਰੀ ਤਾਂ ਰੋਟੀ ਬਣਾਣੀ ਸੀ ਜੀ, ਹੁਣ ਮੈਗੀ ਹੁਣ ਘਰੇ ਹੈ ਨੀ ਸੀ ਕੋਈ ਫੇਰ ਸਾਨੇ
ਅੱਛਾ ਜੀ ਅੱਛਾ ਅਸੀਂ ਵੀ ਜੀ ਅੱਜ ਮੈਗੀ ਓ ਬਣਾ ਕੇ ਖੜੇ ਸੀ ਪਰ ਬਹੁਤ ਜਿਆਦਾ ਖ਼ਰਾਬ ਕਰਦੀ ਹੈ ਜੀ ਸਰੀਰ ਨੂੰ। ਕੋਲਾ ਕਰੀਆਂ ਤਾਂ ਤਿੰਨ ਹਜ਼ਾਰ ਵ ਛੇ ਹਜ਼ਾਰ
ਪੈਕਟ ਆਲੀ
ਹਾਂ -ਹਾਂ।
ਕਈ-ਕਈ ਚੀਜ਼ਾਂ ਵਿੱਚ-ਵਿੱਚ ਜਿਵੇਂ ਠੀਕ ਠਾਕ ਹੁੰਦੀਆਂ ਨੇ।
ਹਾਂਜੀ ਹਾਂ ਸਹੀ ਗੱਲ
ਜਿਵੇਂ ਆ ਕੁਰਕਰੇ, ਲੇਜ ਹੋ ਗਏ, ਆਹ ਵੀ ਸਾਡੇ ਸਰਰੀਰ ਲੀਰੀ ਨੁਕਸਾਨਦਾਇਕ
ਹਾਂਜੀ-ਹਾਂਜੀ, ਮੈਂ ਕੁਰਕਰੇ, ਜਿਪਸ ਹੋ ਗਈ, ਪਲਾਸਟਿਕ ਹੁੰਦਾ, ਅੱਗ ਲੱਗ ਜਾਂਦੀ ਆ ਉਹਨਾਂ ਨੂੰ।
ਹਾਂਜੀ। ਸਾਨੂੰ ਜਿਆਦਾਤਰ ਤਾਂ ਆਪਣੀਆਂ ਘਰ ਦੀਆਂ ਚੀਜ਼ਾਂ ਘਰੇ ਬਣਾ ਕੇ ਖਾਲੋ, ਬਾਜ਼ਾਰ ਤੋਂ ਦ ਘੱਟ ਹੀ ਲਿਆਓ, ਜਿਵੇਂ ਹੁਣ ਕ ਘਰੇ ਗੋਲ ਗੱਪੇ ਬਣਾ ਲਏ, ਆਲੂ ਟਿੱਕੀ ਬਣਾਈ, ਉਹ ਘਰ ਆਲੀ ਚੀਜ਼ਾਂ ਇੰਨਾ ਨੁਕਸਾਨ ਨੀ ਕਰਦੀ ਜੀ, ਜਿੱਦਾਂ ਬਾਹਰਲੀਆਂ ਚੀਜ਼ਾਂ ਕਰਦੀਆਂ ਨੇ।
ਜੀ ਹਾਂ ਸਹੀ ਗੱਲ ਆ ਸਰ ਤੁਹਾਡੀ।
ਸਾਨੂੰ ਬਾਹਰਲੀਆਂ ਚੀਜ਼ਾਂ ਜਿਆਦਾ ਵੀ ਨਹੀਂ ਖਾਣਾ ਚਾਹੀਦਾ ਤਲਿਆ ਹੋਲਿਆ। ਕਿਉਂਕਿ ਉਹ ਸਾਡੇ ਸਰੀਰ ਨੂੰ ਹੀ ਨੁਕਸਾਨ ਕਰਦਾ ਹੈ।
ਹਾਂਜੀ ਹਾਂ, ਹਮ-ਹਮ।
ਤੁਹਾਡੇ ਘਰੇ ਹੈਗੇ ਵੈਸੇ ਏ ਸੀ ਮੈਮ?
ਹਾਂਜੀ ਏ ਸੀ ਹੈਗਾ ਜੀ ਸਾਡੇ ਘਰੇ, ਪਰ ਅਸੀਂ ਘੱਟ ਯੂਜ ਘਟ-ਘੱਟ ਟ ਵਰਤੋਂ ਕਰਦੇ ਹਾਂ, ਹਾਂਜੀ ਹਾਂ।
ਸਰੀਰ ਦੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਜੀ ਉਹ।
ਹਾਂਜੀ ਹਾਂ ਏ ਸੀ ਤੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਜੀ।
ਹੋਰ ਮੈਮ, ਅੱਜ ਕੱਲ੍ਹ ਕਿਵੇਂ ਚੱਲ ਰਹੀ ਹੈ ਫੇਰ ਲਾਈਫ?
ਹਾਂਜੀ ਹਾਂ ਅੱਜ ਕੱਲ੍ਹ ਤਾਂ ਜੀ ਬਸ ਉੱਠ ਜਾਂਣੇ ਆ, ਖਾ ਲੈਂਣੇ ਆ, ਪੈ ਜਾਂਣੇ ਆ ਜੀ। ਬਾਕੀ ਆਹ ਕੌਲ ਨਾਲਾ ਵਧੀਆ ਕੰਮ ਚੱਲਿਆ ਹੋਆ ਜ ਇਹ ਤੇ ਕਰ ਲੈਣੇ ਹੁਣੇ ਆ ਦਿਨ ਚ, ਹਾਂਜੀ। ਹਾਂਜੀ ਹਾਂ ਵਧੀਆ ਕੰਮ ਆ ਜੀ ਦੇਖ ਖੋ ਕਿੰਨੀ ਆਪਾਂ ਨੂੰ ਦੇਖੋ ਚਲੋ ਆਪਾਂ ਦਸ ਮਿੰਟ ਘਰੇ ਆਪਾਂ ਕਿੰਨਾ ਟਾਈਮ ਬੋਲਦੇ ਹਾਂ ਹੈ ਨਾ। ਚਲੋ ਆਪਾਂ ਦਸ ਮਿੰਟ ਕੱਢਦੇ ਹਾਂ, ਤਾਂ ਆਪਾਂ ਨੂੰ ਪੈਸੇ ਵੀ ਪਾਣਉਂਦੇ ਦੇਖੋ ਕਿੰਨਾ ਫਾਇਦਾ।
ਹਾਂਜੀ ਫਰੀ ਦੇ ਆਏ ਨਾਲੇ ਨਾ ਕੋਈ
ਹਾਂਜੀ ਹਾਂ, ਸਹੀ ਗੱਲ ਹੈ ਜੀ, ਫਰੀ ਦੇ ਹੀ ਏ
ਚਲੋ ਫ੍ਰਰੀ ਦਾ ਕੀ ਮਾੜਾ ਏ ਜੀ?
ਹਾਂਜੀ ਹਾਂ, ਚਲੋ ਠੀਕ ਹੈ ਸਰ ਆਪਣਾ ਟਾਈਮ ਪੂਰਾ ਹੋ ਗਿਆ।
ਓਕੇ ਮੈਮ ਬਾਏ।
ਠੀਕ ਹੇ ਜੀ, ਹਜੇ ਕਿਥੇ ਹੋ ਗਿਆ? ਹੋਇਆ ਹੀ ਨਹੀਂ, ਹਜੇ ਤਾਂ ਦਸ ਮਿੰਟ ਏ। ਉਹਨੂੰ ਕਹਿ ਦਿੰਦੀ ਕੱਟ ਨਾ ਦਵੇ, ਨਾ ਦਸ ਮਿੰਟ ਵਾਸਤੇ ਕੱਟ
ਆਪਾਂ ਵੀ ਦੱਸ ਮਿੰਟ ਤੋਂ ਬਾਅਦ ਕੱਟਾਂਗੇ ਹੋਈ ਨੀ, ਤੇ ਟੈਮ ਪੂਰਾ ਮੈਨੂੰ ਲੱਗਿਆ ਹੋ ਗਿਆ